ਹੈਲੋ
ਸਾਸ ਸ਼੍ਰੀ ਕਾਲ ਪੈਨ ਜੀ।
ਸਾਸ ਸ਼੍ਰੀ ਕਾਲ ਜੀ, ਹੋਰ ਕੀ ਹਾਲ-ਚਾਲ ਜੇ।
ਵਧੀਆ ਪੈਨ‌ ਜੀ ਵਧੀਆ ਤੁਸੀਂ ਸੁਣਾਓ ਕਿਵੇਂ ਯਾਦ ਕਿਤ
ਬਸ, ਬਸ ਮੈਂ ਕੱਲ ਵੀ ਤੁਆਨੂੰ ਫੋਨ ਕੀਤਾ ਸੀਗਾ। ਫੇਰ ਸ਼ਾਇਦ ਤੁਆਨੂੰ ਪਤਾ ਨੀ ਲੱਗਿਆ।
ਨੀ ਪੈਨ ਜੀ ਐ ਨਾ ਥੋੜ੍ਹੀ ਮੇਰੀ ਮਾਤਾ ਜੀ ਦੀ ਤਬੀਅਤ ਖ਼ਰਾਬ ਸੀ ਗੋਡੇ-ਗੁਡੇ ਪੀੜ ਰੇਂਦੇ ਨੇ ਨਾ ਏਨਾਂ ਦੇ ਤੇ ਤਾਂ ਕਰਕੇ ਮੈਂ ਧਿਆਨ ਨੀ ਦਿੱਤਾ ਹੋਨਾ।
ਅੱਛਾ।
ਨਾਲੇ ਤੁਆਨੂੰ ਪਤਾ ਹਾਂਜੀ ਬੱਚਿਆਂ ਦੀ ਵੀ ਛੁੱਟੀਆਂ ਨੇ ਥੋੜਾ ਓਨਹਾ ਚ ਈ ਉਲਝੀ ਰਹੀਏ ਰਹੀ ਦਾ ਆਪਣਾ।
ਹਾਂ ਓ ਤੇ ਗੱਲ ਹੈਗੀ ਐ ਤਾਂ ਈ ਨੀ ਟੈਮ ਲੱਗ ਪਾਂਦਾ ਤਾਂ। ਸਾਡੇ ਵੀ ਐਵੇਂ ਟੈਮ ਲੱਗੇਆ ਈ ਨੀ ਪੈਲੇ ਕਿੰਨੇ ਦਿਨ ਹੋਗੇ ਸੋਚਦੀ ਵੀ ਸੀ ਫੋਨ ਕਰਾਂ ਤੁਆਨੂੰ। ਤੇ ਹਾਂ ਬਾਸ ਫੇਰ ਆਪਣਾ ਬਣੀ ਨੀ ਕੱਲ ਕੀਤਾ ਫੇਰ ਤੁਸੀਂ ਚੁੱਕਿਆ ਨੀ ਤੇ।
ਪੈਨ ਜੀ। ਮੈਂ ਨਾ ਵੇਖਿਆ ਈ ਨਈ ਹੋਣਾ ਅਗਰ ਮੈਂ ਵੇਖਦੀ ਨਾ ਤੁਆਡਾ ਫੋਨ ਆਯਾ‌ ਮੈਂ ਕੋਲ ਬੈਕ ਜ਼ਰੂਰ ਕਰ ਲੈਂਦੀ। ਧਿਆਨ ਨੀ ਦਿੱਤਾ
ਹਾਂ ਕੋਈ ਗੱਲ ਨੀ ਵੇਖੋ ਘਰ ਵੱਡੇ ਹੋਰ ਘਰ ਛੁੱਟੀਆਂ ਨੇ ਦੇ ਦੇਖੋ ਬੱਚੇ ਵੀ ਘਰ ਨੇ ਤੇ ਨਈ ਲੱਗ ਪਾਂਦਾ ਟਾਈਮ ਪ ਪੈ ਈ ਲਰ ਕਿਉਂਕਿ ਫੋਨ ਵੀ ਨਾ ਬੱਚਿਆਂ ਦੇ‌‌ ਹੱਥ ਚ ਹੁੰਦਾ ਜੇ
ਤੇ ਹੋਰ ਏ ਤਾਂ ਹੈ ਈ ਬੱਚਿਆਂ ਨੇ ਜੋ ਉੱਦਮ ਚੱਕਿਆ ਹੋਯਾ ਫੇਰ ਆਪਣਾ ਡਰ ਲੱਗਦਾ ਏ। ਕਿੱਥੇ ਫੋਨ ਤੇ ਤੁਆਨੂੰ ਪਤਾ ਅੱਜ-ਕੱਲ ਓਨਲਾਈਨ ਮੰਗਾ ਲੈਂਦੇ ਜੇ ਬੱਚੇ ਚੀਜ਼ਾਂ। ਸਗੋਂ ਪਾਈ ਪੇਜਣਾ ਪੈਂਦਾ ਵਾਪਸ।
ਅੱਛਾ।
ਤੇ ਹੋਰ ਏ ਪਿੱਛੇ ਨਾ
ਤਫਾਨ ਨੇ ਬੱਚੇ ਤੁਆਡੇ।
ਤੇ ਹੋਰ ਪਿੱਛੇ ਏਨਾਂ ਨੇ ਕੀ ਕੀਤਾ ਮੈਂ ਧਿਆਨ ਨੀ ਦਿੱਤਾ ਫੋਨ ਇਚੋ ਕੋਈ ਬੈਟ ਬੁਲ ਜੀ ਮੰਗ ਲੀ ਤੀ ਆਪਣਾ ਅੱਠ ਸੌ ਰੁਪਏ ਦੀ
ਹ।
ਤੇ ਭਾਈ ਆਇਆ ਮੈਂ ਕਿਹਾ ਭਾਈ ਕੀ ਆਇਆ ਸਮਾਨ ਤਾਂ ਦੱਸਦੇ ਕੀ ਆਇਆ, ਕਹਿੰਦਾ ਬੈਟ। ਬੋਲ ਜੀ ਲਿਖੀ ਹੋਈ ਹੈ ਕੋਈ, ਤੇ ਮੈਂ ਕਿਹਾ ਕਹਿੰਦੇ ਅੱਠ ਸੌ ਦੀ ਮੈਂ ਕਿਹਾ ਲੈ ਅੱਠ ਸੌ ਦੀ ਵੀ ਬੈਟਬੋਲ ਹੁੰਦੀ ਏ। ਮੈਂ ਕਿਹਾ ਇਸ ਤੋਂ ਪਹਿਲੇ ਮੇਰੇ ਬੱਚੇ ਆਨ ਟਿਊਸ਼ਨ ਤੋਂ ਤੂੰ ਨਿਕ- ਕਲ ਜਾ ਇਧਰੋਂ ਮੇਰੇ ਕੋਲ ਨੀ ਹੈ ਪੈਸੇ ਤੇ ਹੋਰ ਉਹ ਘਰ ਹੁੰਦੇ ਬ-
ਤੁਸੀਂ ਨਾ ਤੇਓ ਹਾਂ ਯ ਐਪ ਨੂੰ ਲੋਕ ਲਗਾ ਕੇ ਰੱਖਿਆ ਕਰੋ ਨਾ।
ਤੇ ਹੋਰ ਲੋਕ ਲੱਗਿਆ ਹੁੰਦਾ ਜਿਸ। ਸਕਰੀਨ ਲੋਕ ਤਾਂ ਆਪਣਾ ਲਾਈ ਦਾ ਹੈ, ਇਹ ਵੇਖ ਲੈਂਦੇ ਨੇ ਕਿਵੇਂ ਓਨ- ਕਿਤਾ ਮੰਮੀ ਨੇ ਕਿਵੇਂ ਨੀ ਔਨ ਕੀਤਾ ਆਪਣਾ ਇੰਨੇ ਤੇਜ਼ ਨੇ ਬੱਚੇ ਅੱਜ ਕੱਲ। ਉੱਠਦੇ ਬਾਅਦ ਚ ਉਹਨੇ ਜਦੋਂ ਦੀ ਛੁੱਟੀਆਂ ਪਈਆਂ ਫੋਨ ਇਹਨਾਂ ਨੂੰ ਪਹਿਲੇ ਚਾਹੀਦੇ ਨੇ ਹੱਥਾਂ ਚ।
ਸਾਡੇ ਵੀ ਇਹੀਓ ਹਾਲ ਏ ਉੱਠਦੇ ਬਾਅਦ ਚ ਨੇ ਫੋਨ ਪਹਿਲੇ ਦੇਖਦੇ ਹੀ ਅੱਖਾਂ ਬੰਦ ਹੁੰਦੀਆਂ ਫੋਨ ਕਿੱਥੇ ਵੇ।
ਤੇ ਹੋਰ ਪੈਂਜੀ ਡਰ ਲੱਗਦਾ ਬੱਚਿਆਂ ਦਾ ਕਿੱਥੇ ਕੋਈ ਓਨਲਾਈਨ ਹੋਰ ਹੀ ਨਾ ਕੁਛ ਮੰਗਾ ਲੈਣ ਕਿ ਇੱਥੇ ਕੋਈ ਪੈਸਿਆਂ- ਪੂਸਿਆਂ ਦਾ ਹੀ ਨਾ ਇੱਥੇ- ਉੱਥੇ ਕਰਦੇ ਨ ਕੁਛ। ਕਿੱਥੇ ਕਿਸੇ ਨੂੰ ਫੋਨ ਨਾ ਮਿਲਾ ਦੈਨ ਹੈ ਨਾ ਬੱਚਿਆਂ ਦਾ ਤਾਂ ਬੜਾ ਧਿਆਨ ਰੱਖਣਾ ਪੈਂਦਾ ਮੈਂ ਕੀ ਦੱਸਾਂ ਤੁਹਾਨੂੰ।
ਹਾਂਜੀ ਵੇਖੋ ਨਾ ਅੱਜ ਕੱਲ ਇਹ ਵੀ ਹੈਗਾ ਫੋਨ ਦੇ ਨੇ ਵੀ ਪੈਂਦੇ ਨੇ ਬੱਚਿਆਂ ਨੂੰ ਔਨਲਾਈਨ ਕੰਮ ਹੀ ਸਾਰਾ ਆਂਦਾ ਬੱਚਿਆਂ ਦਾ। ਕੋਈ ਸਭਝ ਨਾ ਸਾਡੇ ਔਨਲਾਈਨ ਕਲਾਸਿਸ ਲੱਗ ਰਹੀਆਂ ਹਨ ਬ ਬੱਚਿਆ ਦੀਆਂ ਆਲੇ ਵੀ ਐਕਸਟਰਾ ਕਲਾਸਿਸ ਲੱਗ ਰਹੀਆਂ ਸੀ।
ਹਾਂਜੀ।
ਤੇ ਸਾਰੀ ਐਕਟੀਵਿਟੀ ਵਗੈਰਾ ਹੋਰ ਵੀ ਕੁਛ ਸਮਝਾਣਾ ਟੀਚਰਸ ਸਮਝਾ ਰਹੇ ਨੇ।
ਵੇਖੋ ਜਿੰਨੇ ਭੈਣ ਜੀ ਫੋਨ ਦੇ ਆਪਣੇ ਨੁਕਸਾਨ ਨੇ ਓਨੇ ਫੇਰ ਫਾਇ ਵੀ ਹੈਗੇ ਨੇ ਹੁਣ ਸਾਡੇ ਵਰਗੇ ਨੂੰ ਕੋਈ ਪ੍ਰੋਜੈਕਟ ਸਮਝ ਨਾ ਆਏ ਤੇ ਅਸੀਂ ਯੂਟਿਊਬ ਤੋਂ ਹੀ ਸਿੱਖਣਾ ਪਲੇ ਬੱਚੇ ਦਾ ਕੰਮ ਵੇਖਣਾ ਹੈ।
ਸਹੀ ਗੱਲ ਐ ਅਸੀਂ ਵੀ ਦੇਖੋ ਜਿਹੜਾ ਕੁਛ ਸਿੱਖਣਾ ਯੂਟਿਊਬ ਤੇ ਦੇਖਣਾ ਐਵੇਂ ਹੀ ਬੱਚਿਆਂ ਦੀ ਐਕਟੀਵਿਟੀਸ ਨੇ। ਉ ਪਤਾ ਨੀ ਕਿਸ ਤਰਾਂ ਦੀ ਐਕਟੀਵਿਟੀਸ ਦਿੰਦੀਆਂ ਨੇ ਸਮਝ ਹੈ ਨਹੀਂ ਆਉਂਦੀਆਂ। ਉ ਫੇਰ ਨਿਕਾਲਨੀ ਪੈਂਦੀ ਯੂਟਿਊਬ ਖੋਲੋ।
ਤੇ ਹੋਰ, ਨਵੇਂ- ਨਵੇਂ ਕੰਮ ਦੇ ਦੇਣ
ਕੈਨੇ ਕਿ ਮੰਮੀ ਸਾਨੂੰ ਫੋਨ ਦਿਓ। ਕੀ ਅਸੀਂ ਆਪੇ ਦੇਖ ਲਾਂਗੇ ਪਤਾ ਹੀ ਨਹੀਂ ਐਕਟੀਵਿਟੀਆਂ ਦੇਖ ਰਹੇ ਨੇ ਫੇਰ ਆਪਣਾ ਗੇਮਾਂ ਖੇਲਣ ਲੱਗ ਜਾਂਦੇ ਨੇ। ਤੇ ਕਦੀ ਆਪਣਾ ਕੁਛ ਦੇਖ ਲਿਆ, ਕਦੀ ਕਾਟ ਦੇਖ ਲੇ ਫੋਨ ਤੇ ਬਸ ਅਹੀ ਕੰਮ ਚੱਲਦਾ ਇਹਨਾ ਦਾ ਕੰਮ ਘੱਟ ਤੇ ਹੋਰ ਐਕਟੀਵਿਟੀਸ ਜ਼ਿਆਦਾ ਕਰਦੇ ਨੇ ਫੋਨਾਂ ਚ।
ਇਹ ਤਾਂ ਹੈ ਹੀ ਭੈਣ ਜੀ ਹੁਣ ਇਹਨਾਂ ਨੇ ਫੋਨ ਦੇ ਆਪਣਾ ਕੰਮ ਦੇ ਬਾਨੇ ਫੋਨ ਲੈਣਾ। ਤੇ ਕਰਦੇ ਕੁਛ ਹੋਰ ਮਿਲਣਗੇ। ਕਿੱਥੇ ਕੋਈ ਔਨਲਾਈਨ ਗੇਮ ਖੇਡਦੇ ਹੋਣਗੇ ਜੇ ਕਿੱਥੇ ਕੁਛ ਕਰਦੇ ਹੋਣਗੇ ਫੇਰ ਥੋੜੀ ਥੋੜੀ ਦੇਰ ਬਾਅਦ ਨਾ ਧਿਆਨ ਇੰਨਾ ਇ ਚ ਰਹਿੰਦਾ ਕਿ ਬੰਦਾ ਵੇਖਦਾ ਰੇ ਕਰਦੇ ਕੀ ਪਏ ਨੇ।
ਤੇ ਵੈਸੇ ਤਾਂ ਹੁਣ ਆਪਣਾ ਮੈਂ ਤੁਹਾਨੂੰ ਦੱਸਣਾ ਹੀ ਸੀਗਾ। ਗੁਰਦੁਆਰੇ ਚ ਨਾ ਸਾਡੇ ਉ ਲੱਗਦਾ ਵਾ ਸਮਰ ਕੈਂਪ।
ਅੱਛਾ-ਅੱਛਾ।
ਹਾਂ ਵੈਸ ਤਾਂ ਜਲਦੀ ਲੱਗ ਜਾਂਦਾ ਐਸ- ਵਾਰੀ ਨੂੰ ਉਹਨਾਂ ਨੇ ਲੇਟ ਲਗਾਇਆ ਏ, ਹੋ ਗਿਆ ਦੋ ਦਸ ਤਰੀਕ ਤੋਂ ਲੱਗਿਆ ਸੀਗਾ। ਤੇ ਵੈਸੇ ਹੀ ਹੁਣ ਦੋ -ਤਿੰਨ ਦਿਨ ਉੱਪਰ ਹੀ ਹੋ ਗਏ ਨੇ। ਤੇ ਮੈਂ ਪੁੱਛਦੀ ਪੀ ਸੀ, ਤੁਸੀਂ ਆਪਣਾ ਜੇ ਪਾਣਾ ਬੱਚਿਆਂ ਨੂੰ ਉੱਧਰ ਭੇਜ ਦਿਆ ਕਰੋ?
ਨਈ ਭੈਣ ਜੀ, ਏਹ ਤਾਂ ਤੁਸੀਂ ਬੜੀ ਵਧੀਆ ਗੱਲ ਦੱਸੀ ਐ, ਨਾਲੇ ਤੁਹਾਡੇ ਬੱਚੇ ਜਾਂਦੇ ਨੇ ਕੀ ਹਾਲੇ ਤੁਸੀ ਵੀ
ਹਾਂ ਨਹੀਂ ਹਲੇ ਸਟਾਰਟ ਨੀ ਕੀਤਾ। ਹਲੇ ਮੈਂ ਕੱਲ੍ਹ ਪਤਾ ਕਰਕੇ ਆਈ ਸੀ। ਤੇ ਹਾਂ ਅੱਜ ਤੋਂ ਭੇਜਾਂਗੀ ਤੇ ਮੈਨੂੰ ਧਿਆਨ ਆਇਆ ਤੁਆਡਾ ਕਿ ਤੁਆਡੇ ਬੱਚੇ ਵੀ ਛੋਟੇ ਨੇ ਤੇ ਉਹ ਵੀ ਚਲੇ ਜਾ ਕਰਨ ਗੇ ਬੱਚੇ
ਤਾਂ ਹੈ ਹੀ ਸਗੋਂ ਇਕੱਠੇ ਭੇਜ ਦਿਆਂਗੇ ਬੱਚਿਆਂ ਨੂੰ ਔਰ ਬੱਚਿਆਂ ਦਾ ਵੀ ਸਾਥ ਹੋ ਜਾਂਦਾ।
ਹਾਂਜੀ। ਤਬਲਾ ਸਿਖਾ ਰਹੇ ਨੇ, ਪਾਠ ਸਿਖਾ ਰਹੇ ਨੇ
ਸਗੋਂ ਚਲੋ ਵਧੀਆ ਗੱਲ ਕੁਛ ਨਵਾਂ ਸਿੱਖ
ਹਾਂ ਪੱਗ ਬੰਨੀ ਸਿਖਾ ਰਹੇ ਨੇ, ਕਾਫ਼ੀ ਕੁਛ ਸਿਖਾ ਰਹੇ ਨੇ ਗੁਰਦੁਆਰੇ ਚ ਨਾ।
ਐਹ ਤਾਂ ਹੈ ਹੀ ਫੋਨ ਦਾ ਤਾਂ ਪੈਡਾ ਛੱਡਣਗੇ ਨਾਲੇ ਕੋਈ ਨਵੀਂ ਚੀਜ਼ ਸਿੱਖਣਗੇ ਆਪਣੇ ਇਤਿਹਾਸ ਬਾਰੇ ਪਤਾ ਚੱਲਿਆ।
ਹਾਂਜੀ ਉਹ ਤੇ ਜ਼ਰੂਰ ਦੇਖੋ, ਹੋਣਾ ਚਾਈਦਾ ਬੱਚਿਆਂ ਨੂੰ ਜਾਣ ਸਗੋਂ ਬੱਚੇ ਦਾ ਧਿਆਨ ਵੀ ਜਾਂਦਾ ਇਸ ਪਾਸੇ। ਤੇ ਉਹ ਘਰ ਪੈ ਕੇ ਬੱਚਿਆਂ ਨੇ ਗਲੀਆਂ ਚ ਖੇਡਣਾ ਈ ਏ, ਸ਼ਾਮ ਦਾ ਟਾਈਮ ਇੱਧਰ।
ਹਾਂਜੀ ਹਾਂਜੀ, ਨਈ
ਟਾਈਮਿੰਗ ਛੇ ਵਜੇ ਤੱਕ ਕਰਨਾ ਹੁੰਦਾ ਉੱਥੇ।
ਹਾਂਜੀ ਭੈਣ ਜੀ ਏਹ ਤਾਂ ਤੁਸੀਂ ਬੜੀ ਵਧੀਆ ਗੱਲ ਦੱਸੀ ਸਗੋ, ਚੰਗੀ ਗੱਲ ਬੱਚ ਬੱਚੇ ਨਵਾਂ ਕੁੱਛ ਸਿੱਖਣਗੇ ਆਪਣਾ ਹਨਾ। ਟਾਈਮ ਵੇਸਟ ਕਰਨ ਤੋਂ ਪਹਿਲਾ ਅਧਿਆਨ ਨੂੰ ਯੂਟੀਲਾਈਜ਼ ਕਰਨਾ ਤਾਂ ਸਿੱਖ ਰਖਣਗੇ ਆਪਣਾ ਜਾਣ ਗੇ ਕਿੱਥੇ ਬਾਹਰ ਨਿਕਲਣਗੇ।
ਤੇ ਦੋਨੋ ਬੱਚੀਆਂ ਨੂੰ ਭੇਜੋਗੇ ਤੁਸੀਂ ਫਿਰ ਆਪਣੇ
ਤੇ ਹੋਰ ਮੈਂ ਤਾਂ ਨਾਲ- ਨਾਲ ਈ ਗੁੜੀਆਂ ਨੂੰ ਭੇਜ ਦਾਂਗੀ ਨਾਲ ਈ ਮੁੰਡਾ ਛੋਟ -ਟਾ ਨਾਲ ਗੁੜੀਆਂ ਦਾ ਗੁੜੀਆਂ ਉਂਦਾ ਧਿਆਨ ਰੱਖ ਲਏਗੀ ਭਰਾ ਆਪਣੇ ਦਾ।
ਬੱਚਿਆਂ ਨੂੰ ਹਾਂ, ਬਾਕੀ ਫੇਰ ਪਾਚ ਨਾ ਉਹ ਵੀ ਆਂਦੇ ਨੇ ਬੱਚਿਆਂ ਦੇ ਇੰਗਜ਼ਾਮ ਵੀ ਹੁੰਦੇ ਜੇ ਉੱਧਰ
ਅੱਛਾ। ਸਰਟੀਫਿਕੇਟ ਵਗੈਰਾ ਦਿੰਦੇ ਹੋਣਗੇ।
ਮਿਲਦਾ ਨੇ
ਫਸਟ, ਸੈਕਿੰਡ, ਥਰਡ ਵੀ ਕੱਢਦੇ ਨੇ, ਸਗੋਂ ਮੈਂ ਕੈਨੀ ਆ ਭੈਣ ਜੀ ਸਕੂਲਾਂ ਤੋਂ ਚੰਗਾ ਕੰਮ ਤਾਂ ਏਈਓ ਕਰਦੇ ਪਏ ਨੇ ਫੇਰ।
ਤੇ ਬਿਲਕੁਲ ਸਹੀ ਗੱਲ ਏ, ਸਾਡੇ ਹਰ ਸਾਲ ਲੱਗਦਾ ਇੱਧਰ ਗੁਰਦੁਆਰੇ ਚ ਨਾ।
ਅੱਛਾ ਮੈਨੂੰ ਤਾਂ ਇਸ ਸਾਲ ਹੀ ਪਤਾ ਲੱਗਿਆ ਸਗੋਂ ਤੁਸੀਂ ਦੱਸਿਆ ਤੇ ਪਤ
ਹਾਂ ਬਸ ਤੁਹਾਨੂੰ ਪਤਾ ਐ ਧਿਆਨ ਈ ਨੀ ਜਾਣਦਾ ਕਦੀ, ਪਿਛਲੇ ਸਾਲ ਅਸੀਂ ਵੀ ਨੀ ਸੀ ਭੇਜਿਆ ਬੱਚਿਆਂ ਨੂੰ। ਜੇ ਮੇਰੇ ਬੱਚੇ ਗਏ ਹੁੰਦੇ ਤੇ ਫੇਰ ਮੈਂ ਤਾਨੂੰ ਵੀ ਜ਼ਰੂਰ ਦੱਸਦੀ। ਹਾਂ ਉਹ ਮੇਰੀ ਜੋ, ਹਾਂ ਬੇਟਾ ਕਹਿ ਰਿਹਾ ਸੀ ਮੰਮਾ ਉਨਾਂ ਨੂੰ ਓ ਬੱਚਿਆ ਵੀ ਚੱਲਣਗੇ ਨਾਲ, ਅਸੀਂ ਇਕੱਲੇ ਨੀ ਜਾਣਾ ਮੈਂ ਕੇਆ ਕੋਈ ਗੱਲ ਨੀ।
ਵਧੀਆ ਗੱਲ ਏ ਬੱਚਿਆਂ -ਬੱਚਿਆਂ ਦਾ ਵੀ ਸਾਥ ਬਣ ਜੇਗਾ। ਨਾਲ ਫਰੈਂਡਸ- ਸ ਫਰੈਂਡ ਸਰਕਲ ਬੰਨੇਗਾ। ਤੇ ਹੋਰ ਏਹ ਤਾਂ ਹੈ ਈ।
ਹਾਂਜੀ।
ਨਾਲੇ ਬੱਚਿਆਂ ਨੇ ਜਾਣਾ ਕਿੱਥੇ ਵੀ ਆਪਣਾ ਸ਼ਾਮ ਦੇ ਟਾਈਮ ਜਾਨਗੇ ਥੋੜ੍ਹਾ ਕੁਛ ਸਿੱਖ
ਹਾਂ, ਬੱਚੇ ਸਗੋਂ ਨਾ ਇੱਥੇ ਐਸ ਟਾਈਮ ਪਾਰਕ ਚਲੇ ਜਾਂਦੇ ਨੇ ਸ਼ਾਮ ਵੇਲੇ।
ਹਮ।
ਤੇ ਫੇਰ ਧਿਆਨ ਵਿੱਚ ਈ ਰੇਦਾਂ ਪਾਰਕ ਹੋਰ ਵੀ ਆਪਨਾ ਡਰ ਲੱਗਦਾ ਬੱਚੇ ਹੈ ਵੀ ਦੂਰ ਏ ਥੋੜੀ ਪਾਰਕ
ਹਾਂਜੀ।
ਤੇ ਹੋਰ ਵੀ ਕਈ ਬੱਚੇ ਸ਼ਰਾਰਤੀ ਵੀ ਹੁੰਦੇ ਨੇ ਵਿੱਚ ਚਲੋ ਕੋਈ ਬੱਚੇ ਸਈ ਹੁੰਦੇ ਨੇ। ਕਈ ਸ਼ਰਾਰਤੀ ਹੁੰਦੇ ਨੇ ਡਰ ਲੱਗਿਆ ਰੇਦਾਂ ਕਿੱਥੇ ਲੜਾਈ ਨਾ ਹੋ ਜੇ ਬੱਚਿਆਂ ਦੀ।
ਐ ਤਾਂ ਹੈ ਈ ਭੈਨ ਜੀ, ਹੁਣ ਬੱਚੇ ਜਾਨ ਪਾਰਕ ਵੱਲ ਤੇ ਦੂਰ ਵੀ ਏ ਤੁਸੀਂ ਦੱਸ ਤੇ ਉਤੇ ਨਾਲ ਜਾਣਾ ਪੈਂਦਾ ਫੇਰ ਉਨਾਂ ਤੇ ਵੇਖਨਾ ਪੈਂਦਾ ਕਿੱਥੇ ਧਿਆਨ
ਫੇਰ ਮਾੜੀ ਦੇਰ ਹੋ ਜਾਵੇ ਫੇਰ ਧਿਆਨ ਵਿੱਚ ਰੇਦਾਂ ਏ। ਤੇ ਫੇਰ ਮੈਂ ਦੇ ਬੋਲਦੇ ਨੇ ਫੇਰ ਘਰ ਦੇ। ਕੀ ਪੈਲੇ ਭੇਜਦੇ ਕਿਉਂ ਔ ਤੁਸੀਂ।
ਹਮ।
ਫੇਰ ਦੇਖਣ ਵੀ ਜਾਨਾ ਪੈਂਦਾ ਉੱਥੇ ਬੱਚੇ ਪਰ ਆਪਨਾ ਰਾਮ ਨਾਲ ਖੇਲ ਰੇਨੇ ਉਨਾਂ ਨੂੰ ਕੁਛ ਨੀ ਪਤਾ ਕਿ ਸਾਡੇ ਪੇਰੈਂਟਸ ਸਾਨੂੰ ਘਾਰ ਬੈਠੇ ਪਰੇਸ਼ਾਨ ਹੋ ਰੇ ਨੇ ਸਾਡੇ ਵਜੇ ਤੋਂ ਨਾ
ਤਾਂ ਰਾਤ-ਰਾਤ ਤੱਕਨ ਮੈਂ ਵੇਖਿਆ ਇੱਥੇ ਵੀ ਨਾ ਸਾਡੇ ਇੱਥੇ ਛੋਟਾ ਈਏ ਪਾਰਕ ਨੇੜੇ ਈ ਏ ਨਾਲੇ।
ਅੱਛਾ।
ਤੇ ਆਪਨਾ ਮੇਰੇ ਬੱਚੇ ਤਾਂ ਰਾਤ-ਰਾਤ ਤੱਕਨ ਉੱਥੇ ਈ ਮੈਂ ਤਾਂ ਕੋਠਿਓ ਅਵਾਜ਼ਾਂ ਮਾਰੀ ਫੇਰ ਇਨਾਂ ਨੂੰ ਮੈਂ ਕਿਆ, ਆਓ ਤੁਸੀਂ ਘਰ ਦੱਸਨੀ ਆ ਤਾਨੂੰ ਵੜੋ ਘਰ ਹੁਨ। ਕਿੰਨੀ ਦੇਰ ਹੋਗੀ ਆਪਨਾ ਦੋ- ਦੋ
ਨੇੜੇ ਵੇ ਤੁਸੀਂ ਆਵਾ
ਤੇ ਹੋਰ, ਸਗੋਂ ਨੇੜੇ ਦਾ ਵੀ ਫੇਦਾ ਹੁੰਦਾ, ਜੇ ਦੂਰ ਹੋਏ ਨਾ ਫੇਰ ਥੋੜਾ ਬੰਦੇ ਨੂੰ ਹੁੰਦਾ ਏ ਕਿ ਚੱਲ ਨਾਲ ਈ ਚਲੇ ਜਾਈਏ ਫੇਰ ਬੱਚੇ ਦੇ ਆਪਨੇ।
ਤੇ ਉਈਓ, ਸਾਨੂੰ ਤੇ ਜਾਨਦੇ ਹੋਏ ਥੋੜ੍ਹਾ ਜਿਆ ਹੋ ਜਾਂਦਾ ਕਿ ਕਿਵੇਂ ਜਾਈਏ। ਕਿਉਂਕਿ ਥੋਡਾ ਏਰੀਆ ਵੀ ਨਾ ਥੋੜਾ ਅਲਗ ਟਾਇਪ ਦਾ ਓਧੱਰ ਨਾ।
ਐ ਤਾਂ ਹੈ, ਈ ਭੈਨ ਜੀ ਫਿਰ ਡਰ ਜਿਆ ਲੱਗਿਆ ਰੈਦਾਂ ਅੱਜ ਕੱਲਾ ਮਾਹੌਲ ਵੀ ਨੀ ਬੱਚਿਆਂ ਨੂੰ ਕੱਲੇ ਛੱਡਣ ਦਾ।
ਹਾਂ, ਬਿਲਕੁਲ ਸਈ ਗੱਲ ਏ।
ਤੇ ਹੋਰ ਅੱਜ ਤੁ ਅੱਜ ਕੱਲ੍ਹ ਤੁਆਂਨ
ਬਸ ਏਈਓ ਸਲਾਹ ਕੀਤੀ ਏ ਕਿ ਸ਼ਾਮੀ 'ਚ ਆਪਨਾ ਤੁਸੀਂ ਬੱਚਿਆਂ ਦੇ ਨਾਮ ਭੇਜ ਦਿਓ ਨਾ ਆਪਨੇ। ਦੱਸ ਦੇਨਾ ਭਾਵੇਂ ਰੀਟਨ ਭੇਜ ਦੇਨਾ ਉਤੇ ਵਟਸਐਪ ਕਰ ਦੇਨਾ। ਤੇ, ਹਾਂ-ਉਮਰ ਵੀ ਲੇ ਲਿਖ ਦੇਨਾ ਬੱਚਿਆਂ ਦੀ ਕਿੰਨੀ ਉਮਰ ਹੈਗੀ ਏ।
ਹਾਂਜੀ, ਮੈਂ ਤੁਆਨੂੰ ਵਟਸਐਪ ਤੇ ਈ ਭੇਜ ਦੇਨੀ ਆ ਆਪਨਾ।
ਤੇ, ਹੋਰ, ਹਾਂ ਮੈਂ ਕੱਲ ਕਰ ਲਾਂਗੀ, ਅਗਰ ਭੈਨਜੀ ਹੋਰ ਬੱਚੇ ਹੋਨਗੇ ਤੇ ਔ ਵੀ ਦੱਸ ਦੇਨਾ।
ਨਈ ਸਗੋਂ ਮੈਂ ਕੈਨੀ ਆ ਐ ਮੱਲੇ ਦੇ ਹੈਗੇ ਨੇ ਇੱਕ ਦੋ ਛੋ
ਹਾਂ, ਤੇ ਹੋਰ ਕੋਈ ਨੀ, ਸਗੋਂ ਬੱਚੇ ਕੁਛ ਸਿੱਖਣਗੇ ਤੇ ਸਈ ਨਾ।
ਤੇ ਐ ਤਾਂ ਹੈ ਈ ਸਗੋਂ-ਸਗੋਂ ਚੰਗੇ ਪਾਸੇ ਈ ਲੱਗਣਗੇ ਆਪਨਾ।
ਬਿਲਕੁਲ ਸਈ ਗੱਲ ਏ, ਹਾਂਜੀ ਹੋਰ ਮਾਤਾ ਜੀ ਠੀਕ ਨੇ ਤੁਆਡੇ।
ਹਾਂਜੀ-ਹਾਂਜੀ ਮਾਤਾ ਜੀ ਵਦੀਆ ਭੈਨ ਜੀ। ਹਾਂਜੀ ਸਭ ਵਦੀਆ ਸਗੋਂ ਮਾਤਾ ਜੀ ਯਾਦ ਕਰਦੇ ਸੀ ਤੁਆਨੂੰ ਆਓ ਕਿਸੇ ਦਿਨ ਚੱਕ ਚੱਕਰ ਲੱਗੇ ਤੇ ਘਰ ਵੱਲ ਆਓ ਲੰਚ ਲੁੰਚ ਤੇ ਆਓ ਆਪਨਾ।
ਕੱਲ ਆਵਾਂਗੀ ਸਗੋਂ।
ਹਾਂਜੀ ਭੈਨ ਜੀ, ਐਵੇਂ ਈ ਕਰਦੇ ਰਿਆ ਕਰੋ ਫ਼ੋਨ ਫੇਰ।
ਹਮੇਸ਼ਾ ਮੈਂ ਈ ਥੋੜੀ ਫੋਨ ਕਰਦੀ ਰਵਾਂਗੀ ਦੱਸੋ।
ਕੋਈ ਨੀ ਕਦੀ-ਕਦੀ ਮੈਂ ਵੀ ਕਰ ਲਵਾਂਗੀ।
ਤੁਸੀਂ ਕਈ ਮਿਸ ਕੋਲ ਮਾਰਦਿਆਂ ਕਰੋ, ਚਲੋ ਮੈਨੂੰ ਇੰਨੇ ਪਤਾ ਲੱਗਜੇਗਾ ਕੇ ਤੁਸੀਂ ਮੈਨੂੰ ਯਾਦ ਕਰ ਰਏ ਓਂ।
ਹਾਂਜੀ ਭੈਨ ਜੀ-ਜੀ ਜ਼ਰੂਰ ਐ ਕਿਓ ਜੀ ਗੱਲ ਕੀਤੀ ਫੋਨ ਈ ਮਿਲਾ ਲਿਆ ਕਰਾਂਗੀ ਮੈਂ। ਠੀਕ ਐ ਭੈਨ ਜੀ ਸਸ ਰੀ ਕਾਲ, ਹਾਂਜੀ ਐ ਤਾਂ ਹੈ ਈ ਭੈਨ ਜੀ।
ਹਾਂਜੀ, ਚਲੋ ਚੰਗਾ ਜੀ ਸਸ ਰੀ ਕਾਲ ਜੀ।
ਹਾਂਜੀ ਭੈਨ ਜੀ ਠੀਕ।